ਹੈਲੋ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਏ ਬਸ ਵਧੀਆ ਵਾ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ
ਬਸ ਮੈਂ ਵੀ ਵਧੀਆ ਹਮ ਕੀ ਕਰਦੇ
ਕੁਛ ਨੀ ਬਸ ਗਰਮੀ ਬੜੀ ਏ ਲਾਈਟ ਬੜੀ ਜਾਂਦੀ ਸਾਡੀ ਅਸੀਂ ਤੇ ਅੱਜ ਸਾਰਾ ਦਿਨ ਉੱਧਰ ਦੂਸਰੇ ਘਰ ਚ ਕੱਟ ਕੇ ਆਏ ਆ ਸਾਡੀ ਦੋ ਦਿਨ ਹੋ ਗਏ ਲਾਈਟ ਨੀ ਆ ਰਹੀ
ਅੱਛਾ ਅੱਛਾ ਗਰਮੀ ਕਾਰਨ ਵੀ ਹੁੰਦਾ ਨਾ ਇੰਝ ਗਰਮੀ ਕਾਰਨ ਮਤਲਬ ਕੱਟ ਲਗਾਉਂਦੇ ਨੇ ਦੋ ਦੋ ਕਦੀ ਕਦੀ ਦੋ ਦੋ ਦਿਨ ਦੇ ਕੱਟ ਲਗਾਉਂਦੇ ਨੇ
ਹਮ
ਸ
ਨਹੀਂ ਕੱਟ ਨਹੀਂ ਸਾਡੇ ਤਾਂ ਇੱਥੇ ਨਾ ਦੁਕਾਨਾਂ ਤੇ ਲਾਈਟਾਂ ਬ ਜਿਹੜੀ ਤਾਰਾਂ ਸੀ ਨਾ ਬੱਤੀ ਦੀਆਂ ਉਹ ਸੜਨ ਦੇ ਨਾਲ ਦੁਕਾਨਾਂ ਸੜ ਗਈਆਂ ਦੋ
ਅੱਛਾ ਅੱਛਾ
ਤੇ ਉਹ ਦੂਸਰੀ ਦੁਕਾਨ ਵਾਲੇ ਨੇ ਨਾ ਸਟਰਾਈਕ ਕਰ ਦਿੱਤੀ ਵੀ ਧਰਨਾ ਲਾ ਕੇ ਬੈਠ ਗਿਆ ਵੀ ਮੇਰੀ ਵੀ ਦੁਕਾਨ ਤੇ ਬਹੁਤ ਕਤਾਰਾਂ ਏ ਮੇਰੇ ਕੱਪੜਿਆਂ ਦੀ ਦੁਕਾਨ ਏ ਵੀ ਅੱਗ ਵੀ ਲੱਗ ਸਕਦੀ ਏ ਉਹ ਧਰਨਾ ਲਗਾ ਕੇ ਬੈਠ ਗਿਆ ਤੇ ਉਹ ਗ ਗਰਮੀ ਜ਼ਿਆਦਾ ਸੀਗੀ ਦੋ ਦਿਨ ਤੇ ਲਾਈਟ ਲਾਈਟ ਵੀ ਦੋ ਦਿਨ ਬੰਦ ਰਹੀ ਸਾਡੇ ਘਰ ਇਨਵੇਟਰ ਵੀ ਖਤਮ ਹੋ ਗਿਆ। ਔਰ ਪਾਣੀ ਵੀ ਸਭ ਕੁਸ਼ ਮਤਲਬ ਸਾਡਾ ਪਾਣੀ ਦਾ ਬਚਾ ਰਹਿੰਦਾ ਵੀ ਚੱਲ ਦੋ ਟੈਂਕੀਆਂ ਲੱਗੀਆਂ ਹੋਈਆਂ ਤਾਂ ਸਾਡਾ ਬਚਾ ਰਹਿ ਜਾਂਦਾ ਪਾਣੀ ਨਹੀਂ ਖਤਮ ਹੁੰਦਾ ਬਟ ਲਾਈਟ ਦੀ ਤਾਂ ਬਹੁਤ ਪਰੇਸ਼ਾਨੀ ਏ ਸਾਰੀ ਰਾਤ ਅਸੀਂ ਜਾਗ
ਹਾਂਜੀ ਹਾਂਜੀ ਮਤਲਬ ਤੁਸੀਂ ਆਪ ਹੀ ਦੇਖੋ ਮਤਲਬ ਮਤਲਬ ਇੰਨੀ ਗਰਮੀ ਪੈਂਦੀ ਏ ਤੇ ਮਤਲਬ ਕਈ ਜਗ੍ਹਾ ਤੇ ਗਰਮੀ ਨਾਲ ਆਪਣੇ ਆਪ ਹੀ ਤਾਰਾਂ ਨੂੰ ਅੱਗ ਲੱਗ ਜਾਂਦੀ ਆ।
ਹੂੰ ਹੂੰ ਗਰਮੀ ਹੈ ਜ਼ਿਆਦਾ ਗਰਮੀ ਪੈ ਰਹੀ ਏ ਸਾਰੇ ਪਰੇਸ਼ਾਨ ਹੋਏ ਪਏ ਆ ਗਰਮੀ ਨਾਲ ਵੀ
ਹਾਂਜੀ ਹਾਂਜੀ ਮਤਲਬ ਪਹਿਲਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਗਰਮੀ ਪੈਂਦੀ ਏ ਹੁਣ
ਹਾਂਜੀ ਹੁਣ ਇਸ ਵਾਰ ਜ਼ਿਆਦਾ ਗਰਮੀ ਪੈ ਰਹੀ ਏ ਕਿਉਕਿ ਬਾਰਿਸ਼ ਵੀ ਨਈ ਨਾ ਹੋ ਰਹੀ ਤਾਂ ਵੀ ਬਾਰਿਸ਼ਾਂ ਹੁਣ ਪੰਜਾਬ ਵਾਲੀ ਸਾਈਡ ਦੇ ਉੱਤੇ ਇੱਧਰ ਅੰਮ੍ਰਿਤਸਰ ਵਾਲੇ ਸਾਈਡ ਤੇ ਤਾਂ ਬਾਰਿਸ਼ ਬਿਲਕੁਲ ਹੀ ਨਹੀਂ ਹੁੰਦੀ ਪਈ
ਹਾਂਜੀ ਇੱਧਰ ਲੀ ਸਾਈਡ ਮਤਲਬ ਸਾਡੇ ਵੀ ਨੀ ਹੁੰਦੀ ਪਈ ਹੁਣ ਜਿੱਦਾ ਤੁਸੀਂ ਕਹਿੰਦੇ ਸਾਵਣ ਦਾ ਮਹੀਨਾ ਚੜਿਆ ਬਟ ਜਦੋਂ ਦਾ ਚੜਿਆ ਸਾਡੇ ਤੇ ਇੱਕ ਵੀ ਬਾਰਿਸ਼ ਨਹੀਂ ਆਈ ਵੈਸੇ ਵੀ ਜੇ ਕਿਤੇ ਆਉਂਦੀ ਵੀ ਸਾਡੇ ਤੇ ਕਦੇ ਵੀ ਨੀ ਆਈ ਸਾਡੇ ਇਹ ਵਿੱਚ ਤੇ ਜਿਹਦੇ ਨਾਲ ਇੰਨੀ ਜ਼ਿਆਦਾ ਗਰਮੀ ਹੁਣ ਤੁਸੀਂ ਆਪ ਸੋਚੋ ਜੇ ਇੰਨੀ ਗਰਮੀ ਹੋਏਗੀ ਤੇ ਲੋਕੀ ਫੇਰ ਆਪਣਾ ਮਤਲਬ ਇੰਨੀ ਗਰਮੀ ਚ ਕਿੱਦਾਂ ਬੈਠਣਗੇ ਤੇ ਫੇਰ ਉਹ ਕੀ ਕਰਦੇ ਨੇ ਏਸੀ ਲਗਾਉਂਦੇ ਨੇ ਜ਼ਿਆਦਾ ਸਾਰਾ ਦਿਨ ਤੇ ਹੁਣ ਜੇ ਏਸੀ ਚੱਲਣਗੇ ਤੇ ਉਹਦੇ ਨਾਲ ਜਿਹੜਾ ਅੰਦਰੋਂ ਗਰਮੀ ਨਿਕਲਦੀ ਅ ਉਹ ਵੀ ਬਾਹਰ ਹੀ ਨਿਕਲਦੀ ਹੈ ਤੇ ਉਹਦੇ ਨਾਲ ਫਿਰ ਹੋਰ ਬਾਹਰ ਗਰਮੀ ਹੋ ਜਾਂਦੀ ਹੈ।
ਹਾਂ ਫਿਰ ਤਾਂਹੀ ਰਾਤੀ ਸਾਡੇ ਏਦਾਂ ਹੀ ਹੋਇਆ ਨਾ ਕਿੱਧਰੇ ਲਾਈਟ ਆਈ ਤੇ ਸਾਰੇ ਮਹੱਲੇ ਵਾਲੇ ਨੇ ਏਸੀ ਚਲਾ ਲਏ ਦੇ ਨਾਲ ਇੱਕ ਇੱਕ ਘਰ ਚ ਤਿੰਨ ਤਿੰਨ ਏਸੀ ਚਾਰ ਚਾਰ ਏਸੀ ਚਲਦੇ ਆ ਉਹ ਚੱਲਣ ਦੇ ਨਾਲ ਤਾਰ ਫੇਰ ਸੜ ਗਈ ਤੇ ਸਵੇਰੇ ਦੇਖਿਆ ਲੋਕਾਂ ਨੇ ਜਾ ਕੇ ਤੇ ਤਾਰ ਭੁੰਜੇ ਡਿੱਗੀ ਹੋਈ ਸੀ। ਇੱਦਾਂ ਖ਼ਤਰਾ ਵੀ ਹੈਗਾ ਵਾ ਕਿਸੇ ਦਾ ਪੈਰ ਆ ਸਕਦਾ ਵਾ ਕੁਛ ਵੀ ਹੋ ਸਕਦਾ ਵਾ
ਹਾਂਜੀ ਹਾਂਜੀ
ਕੋਈ ਸੇਫਟੀ ਨਹੀਂ ਹੈ ਗੀ ਬਿਜਲੀ ਦੀਆਂ ਤਾਰਾਂ ਬਹੁਤ ਹੀ ਬੂਹੇ ਦੇ ਅੱਗੇ ਐਡੇ ਐਡੇ ਗੁੱਛੇ ਛੱਡੇ ਹੋਏ ਆ
ਹਾਂਜੀ ਮਤਲਬ ਇਹ ਚੀਜ਼ ਵਾਸਤੇ ਤੇ ਫੇਰ ਅਹ ਮਤਲਬ ਕਦਮ ਢਾਣਾ ਚਾਹੀਦਾ ਨਾ ਸਾਰਿਆਂ ਨੂੰ ਕਿ ਸਾਡੇ ਮਤਲਬ ਇੰਜ ਤਾਰਾਂ ਲਮਕਦੀਆਂ ਨੇ ਘਰ ਨੇ ਮਤਲਬ ਘਰ ਨੂੰ ਵੀ ਅੱਗ ਲੱਗ ਸਕਦੀ ਹੈ ਬੱਚੇ ਨੇ ਬੱਚੇ ਖੇਲਦੇ ਨੇ ਅੱਜ ਕੱਲ ਅੱਜ ਕੱਲ ਬੱ ਬੱਚੇ ਤੇ ਏ ਚੀਜ਼ਾਂ ਨਾਲ ਵੇਖਦੇ ਵੀ ਨੀ ਜਿੱਥੇ ਮਰਜ਼ੀ ਹੱਥ ਲਾ ਦਿੰਦੇ ਨੇ। ਸ਼ੈਤਾਨ ਬੜੇ ਹੁੰਦੇ ਨੇ ਅੱਜ ਕੱਲ ਦੇ ਬੱਚੇ ਤਾਂ।
ਸਾਡੇ ਵੀ ਬੂਹੇ ਦੇ ਅੱਗੇ ਤਾਰਾਂ ਸੀ। ਤੇ ਲੋਏ ਦਾ ਗੇਟ ਸਾਡਾ ਬਿਲਕੁਲ ਤਾਰਾਂ ਦੇ ਨਾਲ ਵੱਜ ਕੇ ਖੁੱਲਦਾ ਸੀ। ਫੇਰ ਅਸੀਂ ਉਹ ਬਿਜਲੀ ਵਾਲੇ ਤੇ ਆਏ ਨੀ ਉਨਾਂ ਨੂੰ ਕਿਆ ਪਰ ਨੀ ਆਏ। ਫੇਰ ਅਸੀਂ ਆਪੇ ਹੀ ਪੌੜੀ ਲਗਾ ਕੇ ਕੇਲ ਲਗਾਇਆ। ਤਾਰਾ ਬੰਨੀਆਂ ਮੁਚੀਆਂ ਹੋਈਆਂ ਤਾਰਾ। ਖ਼ਤਰਾ ਈ ਹਗਾ ਵਾ ਬੜੀ ਪਰੇਸ਼ਾਨੀ ਏ ਬਿਜਲੀ ਦੀਆਂ ਤਾਰਾਂ ਦੇ ਨਾਲ।
ਹਾਂਜੀ। ਹੁਣ ਗਰਮੀ ਵੀ ਜਾਦਾਤਰ ਤਾਂ ਵੀ ਪੈਂਦੀ ਪਈ ਐ ਨਾ। ਕੀ ਮਤਲਬ ਲੋਕੀ ਕੀ ਕਰ ਰਹੇ ਨੇ ਪੇੜ ਕੱਟੀ ਜਾਂਦੇ ਨੇ।
ਹਾਂ।
ਤੁਣ ਅਸੀਂ ਪੇੜ ਕੱਟੀ ਜਾਵਾਂਗੇ ਤੇ ਗਰਮੀ ਤਾ ਵ ਧੇਗੀ ਨਾ ਸਾਨੂੰ ਮਤਲਬ ਠੰਡੀ ਹਵਾ ਕਿੱਥੋਂ ਮਿਲੇਗੀ। ਨਾ ਸਾਨੂੰ ਛਾਂ ਮਿਲੇਗੀ ਨਾ ਠੰਡੀ ਹਵਾ ਮਿਲੇਗੀ। ਤੇ ਫਿਰ ਤਾਂ ਗਰਮੀਆਂ ਹੀ ਹੋਏਗੀ ਨਾ ਸਿਰ ਮਤਲਬ ਜੋ ਸਿੱਧਾ ਸੇਕ ਐ ਉਹ ਮਤਲਬ ਏੰਜ ਹੀ ਕਰਾਂ ਤੇ ਈ ਪੈਂਦਾ। ਹੁਣ ਪੇੜ ਕੱਟ-ਕੱਟ ਕੇ ਸੜਕਾਂ ਬਣਾਈ ਜਾਂਦੇ ਨੇ, ਬਣਾਈ ਜਾਂਦੇ ਨੇ। ਬਟ ਜਿੰਨੇ ਪੇੜ ਕੱਟਦੇ ਆ ਨਾ ਸਾਨੂੰ ਉਤੋਂ ਵੱਧ ਲਗਾਣੇ ਵੀ ਚਾਈਦੇ ਨੇ। ਕੇੰਦੇ ਨੇ ਕਿ ਜੇ ਅਸੀਂ ਹੁਣ ਦੇ ਟਾਈਮ ਚ ਇੱਕ ਪੇੜ ਲਗਾਵਾਂਗੇ ਉਹ ਮਤਲਬ ਇੰਨੇ ਸਾਲਾਂ ਬਾਦ ਜਾ ਕੇ ਕਿੰਨਾ ਵੱਡਾ ਪੇੜ ਬਨਦਾ। ਇੱਥੇ ਸਾਨੂੰ ਹੁਣ ਤੋਂ ਹੀ ਸ਼ੁਰੂ ਕਰਨਾ ਚਾਈਦਾ। ਸਾਨੂੰ ਬੱਚਿਆਂ ਨੂੰ ਵੀ ਕੇਨਾ ਚਾਈਦਾ ਕਿ ਪੇੜ ਲਗਾਓ। ਨੀ ਤੇ ਅੱਗੇ ਜਾ ਕੇ ਓਨਾਂ ਨੂੰ ਓਨਾਂ ਦੇ ਟਾਈਮ ਚ ਉਹਨਾਂ ਨੂੰ ਬੋਤ ਦਿੱਕਤ ਆਏਗੀ।
ਏ ਤਾਂ ਇਹਨਾਂ ਨੂੰ ਸੈਮੀਨਾਰ ਲਗਾਉਣੇ ਚਾਈਦੇ ਐ ਹਰ ਸ਼ਹਿਰਾਂ ਵਿੱਚ ਜਾ ਕੇ। ਸੈਮੀਨਾਰ ਲਗਾਨ ਬੱਚਿਆਂ ਨੂੰ ਸਮਝਾਉਣ ਸਕੂਲਾਂ ਚ ਸੈਮੀਨਾਰ ਲਾਣ। ਵੀ ਬੱਚਿਆਂ ਨੂੰ ਦੱਸਣ ਵੀ ਅੱਗੋਂ ਅਸੀਂ ਤੁਹਾਡੇ ਟਾਈਮ ਜੇੜਾ ਆ ਰਿਆ ਓਦੇ ਵਾਸਤੇ ਬੱਤੀ, ਪਾਨੀ ਹਰ ਚੀਜ਼ ਦੀ ਤੁਹਾਨੂੰ ਜ਼ਰੂਰਤ ਏ ਵਾਤਾਵਰਨ ਸਹੀ ਰੱਖੋਗੇ ਤੇ ਫੇਰ ਹੀ ਸਭ ਕੁਛ ਸਹੀ ਹੋਏਗਾ, ਕਿਉਂਕਿ ਅਸੀਂ ਤੇ ਅਪਣੇ ਬੱਚਿਆਂ ਦਾ ਨੁਕਸਾਨ ਹੀ ਕਰ ਰਏ ਆ ਐ ਚੀਜ਼ਾਂ ਕਰ-ਕਰ ਕੇ।
ਹੂੰ।
ਵੀ ਸੜਕਾਂ ਬਣਾਈ ਜਾਨੇ ਆ। ਲੱਕੜਾਂ ਵਰਤੀ ਜਾਨੇ ਆ ਬ੍ਰਿਛ ਕੱਟੀ ਜਾਨੇ ਆ। ਅਗਲੀ ਜਨਰੇਸ਼ਨ ਵਿਚਾਰੀ ਕੀ ਕਰੇਗੀ ਉਨਾਂ ਨੂੰ ਮੁਸ਼ ਕਲ ਆਨੀ ਏ ਪਾਨੀ ਦੀ, ਬੱਤੀ ਦੀ ਵਾਤਾਵਰਨ ਗੰਦਾ ਹੋ ਜਾਨਾ ਵਾ।
ਹਾਂਜੀ ਹਂ
ਅਸੀਂ ਅਪਣੇ ਬੱਚਿਆਂ ਵਾਸੇ ਆਪੇ ਹੀ ਕੰਮ ਖਰਾਬ ਕਰੀ ਜਾਨੇ ਆ।
ਹੂੰ ਹਾਂਜੀ ਜੀ। ਹੁਣ ਅਸੀਂ ਮਤਲਬ ਐ ਵੈਸੇ ਤਾਂ ਖੁਦ ਈ ਜਿੰਮੇਵਾਰ ਆ ਐ ਸਭ ਚੀਜ਼ਾਂ ਦੇ। ਹੂਨ ਮਤਲਬ ਲੋਕ ਪੈਲੇ ਤਾਂ ਲੋਕੀ ਕੂਲਰ ਵਗੈਰਾ ਚਲਾਂਦੇ ਸੀ। ਤੇ ਮਤਲਬ, ਇਨਾ ਨਹੀਂ ਸੀ ਹੁੰਦਾ ਹੁਣ ਲੋਕ ਕੀਨੂੰ, ਵੇਖੋ-ਵੇਖੀ ਸਭ ਲੋਕੀ ਏਸੀ ਲਗਵਾਈ ਜਾਂਦੇ ਲਗਵਾਈ ਜਾਂਦੇ।
ਆਪਣੇ ਅੰਦਰ ਤਾਂ ਠੰਡਕ ਲੈ ਲੈਂਦੇ ਹਾਂ, ਬਟ ਜੋ ਬਾਹਰ ਗਰਮੀ ਇੰਨੀ ਜ਼ਿਆਦਾ। ਜੋ ਸੜਕਾਂ ਤੇ ਲੋਕੀ ਘੁੰਮਦੇ, ਉਹਨਾਂ ਨੂੰ ਕਿੰਨੀ ਗਰਮੀ ਲੱਗਦੀ।
ਕੋਈ ਬਹਿੰਦਾ ਵੀ ਨਹੀ ਨਾ ਏਸੀ ਤੋਂ ਬਗੈਰ। ਹਰ ਕੋਈ ਕਹਿੰਦਾ ਹੋਊ ਮੈਂ ਵੀ ਏਸੀ ਥੱਲੇ ਬੈਠ ਜਾਂਵਾ। ਫੱਰਾਠੇ ਪੱਖਿਯਾ ਕੂਲਰਾਂ ਨੂੰ ਕੋਈ ਕੁਝ ਸਮਝਦਾ ਹੀ ਨਹੀ, ਕੋਈ ਖਰੀਦਦਾ ਹੀ ਨਹੀ। ਉਹਨਾਂ
ਹਾਂਜੀ। ਉਹ ਨਾ ਮਤਲਬ ਜਦੋਂ ਐਨੇ ਏ ਸੀ ਚੱਲਦੇ ਨੇ। ਤੇ ਫੇਰ ਏਦੇ ਬਾਦ ਲਾਈਟ ਵੱਧ ਘੱਟ ਹੋ ਜਾਂਦੀ ਹੈ। ਫਿਰ ਹੁਣਦਾ ਹੁਣ ਅੱਜ ਕੱਲ੍ਹ ਤੇ ਮਤਲਬ ਏਸੀ ਨੇ, ਜੇ ਅੱਜ ਕੱਲ ਏਸੀ ਦੇ ਨਾਲ ਜੇ ਸਟੈਪਲਾਈਜ਼ਰ ਨਾਲ ਲੱਗਿਆ ਹੋਵੇ। ਤੇ ਏਸੀ ਵੀ ਨਾਲ ਦੇ ਨਾਲ ਹੀ ਸੜ ਜਾਣ। ਉਹ ਤੇ ਮਤਲਬ ਸਟੈਪਲਾਈਜ਼ਰ ਲੱਗੇ ਹੁੰਦੇ ਨੇ, ਉਹਦੇ ਨਾਲ ਸਾਡੇ ਏਸੀ ਬਚ ਜਾਂਦੇ ਨੇ। ਨਹੀ ਤੇ, ਜਿਸ ਹਿਸਾਬ ਨਾਲ ਇੰਨੀਆਂ ਲਾਈਟ ਘੱਟ ਵੱਧ ਹੁੰਦੀ ਹੈ।
ਹਾਂ ਕੱਲ ਸਾਡੇ ਏਦਾਂ ਹੀ ਹੋਇਆ। ਲਾਈਟ ਇਕਦਮ ਘੱਟੀ ਸਾਡਾ ਸਾਰਾ ਕੁਝ ਚੱਲਦਾ ਪਿਆ ਸੀ, ਟੀ ਵੀ ਚੱਲਦਾ ਪਿਆ ਸੀ, ਫਰਿੱਜ ਵੀ ਚੱਲਦਾ ਪਿਆ ਸੀ, ਮੋਟਰ ਵੀ ਚੱਲਦੀ ਪਈ ਸੀ ਪਾਣੀ ਵਾਲੀ ਔਰ ਗੀਜ਼ਰ ਵਿੱਚ ਉਹ ਵੀ ਪਾਣੀ। ਉਹ ਫਿਲਟਰ ਹੈਗਾ ਉਹ ਵੀ। ਚੱਲ ਰਿਹਾ ਸੀਗਾ। ਹਰ ਚੀਜ਼ ਸਾਡੀ ਔਨ ਸੀ ਜਿਸ ਟਾਈਮ ਲਾਈਟ ਘਟੀ। ਅਸੀ ਫਟਾਫਟ, ਇੱਕ ਫਰਾਟਾ ਵੀ ਅਸੀ ਲਿਆ ਨਵਾਂ ਉਹ ਵੀ ਚੱਲਦਾ ਪਿਆ ਸੀ। ਤੇ ਇਕਦਮ ਲਾਈਟ ਘਟੀ। ਅਸੀਂ ਤਾਂ ਫਟਾਫਟ ਭੱਜੇ ਬੰਦ ਕਰਨ ਵਾਸਤੇ। ਸਮਝ ਨਹੀਂ ਆਦੀਂ ਫਿਰ ਉਸਲੇ ਕਿਹੜੀ ਚੀਜ਼ ਨੂੰ ਪਹਿਲਾਂ ਬੰਦ ਕਰੀ ਕਿਹੜੀ ਚੀਜ਼ ਨੂੰ ਬਾਅਦ ਚੋਂ ਬੰਦ ਕਰੀਏ, ਚਲੋ ਇੰਨਾ ਸ਼ੁਕਰ ਵੀ ਫਰਿਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ। ਬੱਚ ਗਿਆ।
ਹਾਂਜੀ, ਸਾਡੇ ਵੀ ਰੋਜ਼ ਹੀ ਘਟ ਦੀ ਹੈ, ਤੇ ਉਦੋਂ ਸਾਰੇ ਰਾਤੀ ਇਕਦਮ ਸਾਰੇ ਏਸੀ ਚਲਾ ਲੈਂਦੇ ਨੇ, ਇੱਕਦਮ ਲੋਡ ਨੀ ਸਾਡਾ, ਸਾਡਾ ਵੀ ਮਤਲਬ ਇਧਰ ਕਲੋਨੀ ਦੇ ਸਾਈਡ, ਜੋ ਲੱਗਿਆ ਹੁੰਦਾ ਵੇ।
ਉਹ ਲੋਡ ਨੀ ਚੁੱਕਦਾ। ਜਦੋਂ ਲੋਗ ਇੱਕਦਮ ਸਾਰੇ ਸਭ ਚਲਾਉਂਦੇ ਨੇ, ਸਾਰੀਆਂ ਲਾਈਟਾਂ ਘੱਟ ਜਾਂਦੀਆਂ। ਵੈਸੇ ਤਾਂ ਸਾਰਾ ਕੁਛ ਚੱਲਦਾ ਹੀ ਹੁੰਦਾ ਗਰਮੀ ਚ, ਤੇ ਸਾਰਾ ਕੁਛ। ਨਾ ਅਸੀਂ ਫ੍ਰਿੱਜ ਬੰਦ ਕਰ ਸਕਦੇ ਹਾਂ ਨਾ ਕੁਛ। ਹਾਂ, ਉਹ ਫਿਰ ਡਰ ਲੱਗਦਾ ਕਿ ਸੜ ਜੇਗਾ ਡਬਲ ਨੁਕਸਾਨ।
ਇੱਕ ਵਾਰੀ ਸਾਡੇ ਵੀ ਇੱਥੇ, ਮਤਲਬ ਇੰਨਾ ਲੰਬਾ ਕੱਟ ਲੱਗਿਆ ਕਿ ਦੋ ਦਿਨ ਸਾਡੇ ਘਰ ਲਾਈਟ ਨਹੀ ਆਈ। ਅਸੀ ਗਰਮੀ ਚ ਬੈਠੇ ਰਹੇ ਮਤਲਬ, ਲਾਈਟ ਦੀ ਬਹੁਤ ਦਿੱਕਤ ਹੋ ਗਈ। ਨਾ ਪਾਣੀ ਸਾਡੇ ਘਰ ਮਤਲਬ, ਕਿਸੇ ਨੇ ਆਉਣਾ ਸੀ ਉਸ ਦਿਨ। ਉਸ ਟਾਈਮ ਹੀ ਸ਼ਾਮ ਲਾਈਟ ਆਈ। ਅਸੀ ਫਿਰ ਜਲਦੀ-ਜਲਦੀ ਸਾਰੇ ਕੰਮ ਕੀਤੇ ਨਾ ਅਸੀ ਸਫ਼ਾਈ, ਨਾ ਖਾਣਾ ਬਣਾਇਆ। ਬਸ ਇੰਝ ਹੀ ਬੈਠੇ ਰਹੇ ਨੀਚੇ, ਤੇ ਮਤਲਬ ਇੰਨੀ ਜ਼ਿਆਦਾ ਉਸ ਦਿਨ ਵੀ ਗਰਮੀ ਸੀ ਤੇ ਉਸ ਦਿਨ ਦੋ ਦਿਨ ਦਾ ਕੱਟ ਸੀ। ਹੁਣ ਬੱਤੀ ਵਾਲੇ ਵੀ ਕੀ ਕਰ ਸਕਦੇ ਨੇ।
ਥੋੜੇ ਦਿਨਾਂ ਦੀ ਗੱਲ ਲੈਂਦੀ ਹੈ ਜਦੋਂ ਗਰਮੀ। ਕ ਨੂੰ ਹੁਣ ਤਾਂ ਬੜਾ ਪਾਣੀ ਵੀ ਆਇਆ ਹੋਇਆ ਸ਼ਹਿਰਾਂ ਦੇ ਵਿੱਚ ਕਈਆਂ ਤੇ। ਇੱਥੇ ਤਾਂ ਬਾਰਿਸ਼ ਨਹੀਂ ਹੋ ਰਈ ਕਈ ਸ਼ਹਿਰਾਂ ਚ ਪਾਣੀ ਬੜਾ ਆਇਆ ਵਾ
ਪਾਣੀ ਬਹੁਤ ਆਇਆ ਦਾ
ਹਮ ਹਰ ਵਾਰ ਨੁਕਸਾਨ ਹੋ ਜਾਂਦਾ ਦੁਨੀਆਂ ਦਾ ਬਾਰਿਸ਼ ਕਰਕੇ ਜੇ ਬਾਰਿਸ਼ਾਂ ਨਾਂ ਪੈਣ ਤਾਂ ਵੀ ਨੁਕਸਾਨ ਏ ਜੇ ਪੈ ਜਾਣ ਤਾਂ ਵੀ ਨੁਕਸਾਨ ਏ
ਹਾਂਜੀ ਨਾ ਪਵੇ ਤੇ ਤਾਂ ਵੀ ਉਹ ਗਰਮ ਕਈ ਲੋਕ ਗਰਮੀ ਤੋਂ ਦੁਖੀ ਨੇ ਤੇ ਕਈ ਇੰਜ ਜ਼ਿਆਦਾ ਪਾਣੀ ਆਜੇ ਤਾਂ ਦੁਖੀ ਨੇ ਹਾਂਜੀ ਅਸੀਂ ਤਾਂ ਬਸ ਇੱਕ ਗੱਲ ਹੀ ਕਰ ਸਕਦੇ ਹਾਂ ਕਿ ਮਤਲਬ ਲਾਈਟ ਦੀ ਬਹੁਤ ਦਿੱਕਤ ਏ ਬਿਜਲੀ ਵਗੈਰਾ ਬਟ ਸਰਕਾਰ ਨੂੰ ਮਤਲਬ ਕੋਈ ਨਾ ਕੋਈ ਚੀਜ਼ ਸੋਚਣੀ ਚਾਹੀਦੀ ਇਸ ਬਾਰੇ
ਹਾਂ ਸਰਕਾਰ ਵੀ ਕਹਿੰਦੇ ਪਏ ਆ ਕਰਦੇ ਪਏ ਸਰਕਾਰ ਬਹੁਤ ਕੁਛ ਕਰ ਰਹੀ ਹੈ ਦੇਸ਼ ਵਾਸਤੇ
ਹਾਂਜੀ
ਗੰਦ ਪਯੇ ਉਹ ਵਿੱਚੇ ਇਹ ਵੀ ਹੋ ਜੇਗਾ ਕੁਛ ਪਰਮਾਤਮਾ ਦੇ ਹੱਥ ਵਿੱਚ ਛੱਡ ਦੇਈ ਦਾ ਚਲੋ ਪਰਮਾਤਮਾ ਦੀ ਰਜਾ
ਹਾਂਜੀ ਹਾਂਜੀ ਠੀਕ ਜੇ ਠੀਕ ਏ ਜੀ ਸਤਿ ਸ੍ਰੀ ਅਕਾਲ ਠੀਕ ਹੈ ਠੀਕ ਸਤਿ ਸ਼੍ਰੀ ਅਕਾਲ
ਹ